ਦਸ ਮਿੰਟ- ਦਸ ਮਿੰਟ- ਦਸ ਮਿੰਟ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
ਹਾਂਜੀ- ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
ਠੀਕ ਹੋ?
ਹਾਂਜੀ, ਤੁਸੀਂ ਸੁਣਾਓ!
ਵਧੀਆ ਵੀਰੇ ਵਧੀਆ। ਵੀਰੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਯਾਰ ਇੱਕ।
ਹਾਂਜੀ-ਹਾਂਜੀ ਕਰ ਲੋਂ।
ਗੌਰਮੈਂਟ ਜੋਬ, ਗੌਰਮੈਂਟ ਸੈਕਟਰ ਦੇ ਪ੍ਰਾਈਵੇਟ ਸੈਕਟਰ ਦੇ।
ਹਾਂਜੀ- ਹਾਂਜੀ।
ਜ ਤੁਸੀਂ ਦੇਖਿਆ ਹੋਣਾ, ਦੇਖੋ ਗੌਰਮੈਂਟ ਜੋਬ ਦਾ ਕਿ ਸਾਨੂੰ- ਸਾਨੂੰ ਜੋਬ ਦੀ ਟੀ ਵੀ ਹੁੰਦੀ ਏ ਅਤੇ ਪੈਨਸ਼ਨ ਵੀ ਹੁੰਦੀ ਪੈਨਸ਼ਨ ਮਿਲਦੀ ਹੈ, ਵਰਕ ਲਾਈਸ ਸਾਡਾ ਬੈਲੈਂਸ ਬਣ ਜਾਂਦਾ, ਤੇ ਦੇਖੋ ਜੀ ਆਪਾਂ ਗੌਰਮੈਂਟ ਜੋਬ 'ਚ ਆਪਣਾ ਕਿਸੇ ਵੀ ਤਰੀਕੇ ਦਾ ਠੱਗੀ -ਠੁੱਗੀ ਕਰਾਂਗੇ ਕਿਸੇ ਨਾਲ ਕੋਈ ਆਪਣਾ ਸ ਉਹ ਸੌਦਾ ਵਗੈਰਾ ਕਰਾਂਗੇ, ਗਲਤ ਸੌਦਾ
ਹਾਂਜੀ- ਹਾਂਜੀ ਗੌਰਮੈਂਟ ਜੋਬ ਦਾ ਫ਼ਾਇ ਦਾ ਵੀ ਹੈਗਾ, ਅਗਰ ਤੁਸੀਂ ਰਿਟਾਇਰਡ ਵੀ ਹੋ ਜਾਓ, ਤੁਹਾਨੂੰ ਪੇ, ਤਨਖਾਹ ਆਂਦੀ -ਆਂਦੀ ਏ।
ਹਾਂਜੀ, ਤੇ ਦੇਖੋ ਪ੍ਰਾਈਵੇਟ ਸੈਕਟਰ ਸਾਡੀ ਜਿਵੇਂ- ਜਿਵੇਂ ਸਾਡੀ ਪੜ੍ਹਾਈ ਹੋਏਗੀ, ਜਿਵੇਂ ਸਾਡੀ ਪੋਸਟ ਹੋਏਗੀ। ਸਾਡੀ ਉਹ ਹਿਸਾਬ ਨਾਲ ਸਾਡੀ ਅਰਨਿੰਗ ਹੋਏਗੀ। ਉਸ ਹਿਸਾਬ ਨਾਲ ਸਾਡੀ ਅਰਨਿੰਗ ਹੋਏਗੀ, ਸਾਡੀ ਪੋਟੈਂਸ਼ਅਲ ਹੋਈ, ਰੈਪਿਡ ਗਰੋਥ ਹੋਏਗੀ ਸਾਡੀ। ਅਤੇ ਦੇਖੋ ਜੋਬ ਦੀ ਸਕਿਕਿਓਰਟੀ ਵੀ ਹੁੰਦੀ ਏ, ਜੇ ਹੁਣ ਪ੍ਰਾਈਵੇਟ ਗੌਰਮੈਂਟ ਜੋਬ ਦੀ ਹੁੰਦੀ ਏ, ਬਹੁਤ ਹਾਈ ਹੁੰਦੀ ਏ। ਅਤੇ ਮਤਲਬ ਕਿ ਸਾਡੀ ਜਿਹੜੀ ਪ੍ਰਾਈਵੇਟ ਜੋਬ ਦੀ ਸਕਿਓਰਟੀ ਹੁੰਦੀ ਉਹ ਕ ਕੰਪਨੀ ਦੀ ਬੇਸ ਹੁੰਦੀ ਏ, ਕੰਪਨੀ ਕਿਹੋ ਜਿਹੀ ਏ ਨਾ। ਤੇ ਸੈਲਰੀ ਤੇ ਦੇਖੋ ਫਿਕਸ ਹੁੰਦੀ ਏ। ਸਟੈਂਡਰਡ ਪੇ ਸਕੇਲ ' ਹੁੰਦਾ ਏ, ਦੇਖੋ ਗੌਰਮੈਂਟ ਦੀ ਤਾਂ ਫਿਕਸ ਹੁੰਦੀ ਏ। ਕਿਉਂਕਿ ਦੇਖੋ ਜਿਵੇਂ -ਜਿਵੇਂ ਬੰਦਾ ਵਦਾ ਨ ਵੱਧਦਾ ਰਹੇਗਾ- ਵੱਧਦਾ ਰਹੇਗਾ, ਹਾਂਜੀ -ਹਾਂਜੀ ਜਿਵੇਂ ਗੌਰਮੈਂਟ ਹਾਂਜੀ- ਹਾਂਜੀ। ਗੌਰਮੈਂਟ ਤਾਂ ਵੱਧ ਰਹੇਗਾ ਨਾ ਵੇਖੋ, ਜਿਵੇਂ ਗੌਰਮੈਂਟ ਜਿ ਗੌਰਮੈਂਟ ਤੋਂ ਗੌਰਮੈਂਟ ਨੌਕਰੀ ਕਰ ਰਹੇ ਸਾਨੂੰ ਸਾਲ ਤਿੰਨ, ਪੰਦਰਾਂ ਵੀਹ ਸਾਲ ਹੋ ਗਏ ਨੇ, ਸਾਡੀ ਵੱਧ ਜਾਏਗੀ ਫਿਰ। ਜੇ ਸਾਡਾ ਪ੍ਰਾਈਵੇਟ ਸੈਕਟਰ ਹੈਗਾ, ਸਾਡਾ ਆਪਾਂ ਕੰਮ ਵਧੀਆ ਕਰ ਰਿਹਾ, ਸਕਿੱਲਸ ਸਾਡੇ ਕੋਲ ਵਧੀਆ ਹੈਗੀਆਂ ਨੇ। ਅਤੇ ਮੈਰਿਟ ਹੈਗਾ ਜੋ ਹੋਬੀ ਹੈਗੀ ਸਾਡੇ ਫਿਰ ਸਾਡੇ ਵੱਧ ਜਾਣਗੇ ਉਹ। ਤੇ ਮਤਲਬ ਕੀ ਵਰਪਲਾਈਵਰਸ ਹਾਂਜੀ-ਹਾਂਜੀ। ਸਾਡੇ ਮਤਲਬ ਕਿ ਉਸ 'ਚ ਕੀ ਨਾਮ ਹੈ ਔਰ 'ਚ ਸਾਨੂੰ ਸਟ੍ਰਿਕਟ ਸਟ੍ਰਿਕਟ ਤਰ੍ਹਾਂ ਦੇ ਸਾਨੂੰ ਂਔਰਚ ਕੀ ਨਾਮ ਹੈ ਗੌਰਮੈਂਟ ਜੋੌਬ 'ਚ ਸਾਨੂੰ ਚਾਲੀ ਬਿਆਲੀ ਘੰਟੇ ਇੱਕ ਵੀਕ ਸਾਨੂੰ ਮਤਲਬ ਕਿ ਕਰਨਾ ਹੀ ਪਏਗਾ ਜੋ ਮਰਜ਼ੀ ਹੋ ਜਾਏ।
ਹਾਂਜੀ।
ਤੇ ਦੇਖੋ ਮਤਲਬ ਕਿ ਜੇ ਆਪਾਂ ਪ੍ਰੋਜੈਕਟ ਕਰਨਾ ਵੇ ਟਾਰਗੇਟ ਉਹ ਚ। ਉਹ-ਉਹ ਪ੍ਰਾਈਵੇਟ ਚ ਸਾਡਾ ਡਿਮਾਂਡਿੰਗ ਵਰਕਿੰਗ ਕਾਰਸ ਨਹੀਂ ਹੁੰਦੇ ਕਹਿ ਵਿੱਚ, ਜਿਵੇਂ ਆਪਾਂ ਜਿਹੜੇ ਵਰਕਿੰਗਿ ਆਰ ਹੁੰਦੇ ਨੇ ਨਾ ਔਰ ਚ ਪ੍ਰਾਈ ਪ੍ਰਾਈਵੇਟ ਜੋਬ ਚ, ਓਪਾਂ ਉਸ ਟੱਚ, ਕਾਰ ਮਤਲਬ ਕਿ ਉਹ ਤਾ ਆ ਸਕਦੇ ਨੇ ਜਿਹੜੇ ਕੰਪਨੀ ਲਿਆਉਦੇ ਨੇ ਕਿਉਂਕਿ ਜੇ ਉਹਨਾਂ ਦਾ ਪ੍ਰੋਜੈਕਟ ਪੂਰਾ ਕਰਨਾ ਆਪਾਂ ਹੈ ਨਾ, ਅਤੇ ਬੈਨੀਫਿਟਸ ਵੀ ਹੁੰਦੇ ਨੇ ਕੰਪਨੀ ਮਤਲਬ ਪੈਨਸ਼ਨ ਲੱਗ ਜਾਂਦੀ ਹੈ।
ਹਾਂਜੀ ਹੋਰ, ਪਹਿਲਾ ਲਾਈਫ ਟਾਈਮ ਤੱਕ ਰਹਿੰਦੀ ਹੈ ਪੈਨਸ਼ਨ ਦੇ ਜਦੋਂ ਤੱਕ ਬੰਦਾ ਆਡ ਆਡ ਨਹੀਂ ਹੋ ਜਾਂਦਾ ਤਾਂ ਤੱਕ ਬੰਦ ਨਹੀਂ ਹੁੰਦੀ।
ਪ੍ਰਾਈਵੇਟ ਸੈਕਟਰ ਦੇ ਬੰਦੇ ਨੇ ਆਪਣੇ ਸੇ ਸਟੋਕਸ ਵਗੈਰਾ ਲਤੇ ਹੁੰਦੇ ਨੇ ਸਭ ਕੁਛ ਦਿੱਤਾ ਹੁੰਦਾ ਨਾ ਹੈ। ਪ੍ਰਾਈਵੇਟ ਹੈਲਪਲਾਈਨ ਦਿੱਤੇ ਹੁੰਦੇ ਨੇ ਬੋਨਸ ਵੀ ਦਿੱਤੇ ਹੋਦੇ ਨੇ, ਉਹ ਸਭ ਚੱਲਦਾ ਠੀਕ ਹੈ। ਹਾਂਜੀ-ਹਾਂਜੀ। ਅਤੇ ਮਤਲਬ ਕਿ ਮਤਲਬ ਕਿ ਇੱਥੇ ਆਪਾਂ, ਜੇ ਆਪਾਂ ਗੌਰਮੈਂਟ ਯੂਜ਼ ਕਰੇ ਹਾਂ ਤਾਂ ਸਾਨੂੰ ਇਸਟੈਬਿਲਟੀ ਸਾਡੀ ਵਧੀਆ ਗਰੈਂਟਿਡ ਪੋਸਟ ਰਿਟਾਰਮੈਂਟ ਸਾਡੀ, ਰਿਟਾਇਰਮੈਂਟ ਹੋਏਗੀ ਰਿਟਾਇਰਮੈਂਟ ਤੋਂ ਬਾਅਦ ਸਾਡੀ ਇਨਕਮ ਵੀ ਮਿਲੇਗੀ ਸਾਨੂੰ। ਐਂਡ ਹਾਈ ਰਿਸਕ ਮਤਲਬ ਕਿ ਹਾਈ ਰਿਵੋਰਡ ਸਿੰਸੀਰੀ ਹੁੰਦੀ ਹੈ। ਜਿਵ ਜਿਵੇ ਪ੍ਰਾਈਵੇਟ, ਜਾਂਦੇ ਹਾਂ ਅਤੇ ਸਾਨੂੰ ਡਾਇਨੋਮਿਕ ਸਾਡੀ ਨਾ ਸਕਿੱਲ ਸਾਡੇ ਨੂੰ ਨੀਂ ਨਵੀਂ ਮਿਲਦੀਆਂ ਸਾਡੇ ਸਕਿੱਲਸ ਉਹ ਵਧੀਆ ਹੋਣੀ ਚਾਹੀਦੀਆਂ। ਸਾਡੀ ਟਾਈਮ ਲੈਣੀ ਆਉਂਦੀ ਹੈ ਮਤਲਬ ਕਿ ਸਾ ਆਪਾਂ ਸਾਡ ਟਾਈਮ ਦੇ ਹਿਸਾਬ ਨਾਲ ਸਾਡਾ, ਕਿਉਂਕਿ ਸਾਡੀ ਇਨਕਮ ਵਧੀਆ ਹੁੰਦੀ ਹੈ।
ਹੂੰ।
ਦੇਖੋ ਐਡਵਾਂਟੇਜ ਵੀ ਬਹੁਤ ਹੁੰਦੇ ਨੇ ਡਿਸਐਡਵਾਂਟ ਬਟੇਜ ਵੀ ਬਹੁਤ ਹੁੰਦੇ ਨੇ ਹੈ ਨਾ ਵੀਰੇ। ਤੁਸੀਂ ਕੀ ਪ੍ਰੈਫਰ ਕਰਦੇ ਹੋ, ਤੁਸੀਂ ਕੀ ਪ੍ਰੈਫਰ ਕਰਦੇ ਹੋ ਵੀਰੇ।
ਮੈਂ ਗੌਰਮੈਂਟ ਹੀ ਕਰਦੇ ਨੇ ਵੈਸੇ ਤਾਂ, ਗੌਰਮੈਂਟ ਠੀਕ ਦਿੰਦੀ ਹੈ।
ਕਿਹੜੀ ਯਗਤ ਲਗਦੀ ਹੈ।
ਗੌਰਮੈਂਟ ਜੋਬ ਹੀ ਹੈਗੀ ਵਧੀਆ ਤੇ ਪਰ ਅੱਜ-ਕੱਲ ਤੇ ਉਹ ਵਾਲੀ ਮਿਲਦੀ ਵੀ ਨਹੀਂ।
ਹਾਂਜੀ-ਹਾਂਜੀ ਸੌਖੀ ਨਹੀਂ ਮਿਲਦੀ ਪਰ ਦੇਖੋ ਮਤਲਬ ਕਿ ਸਾਡੇ ਔਰ ਚ ਬਹੁਤ ਕੁਛ ਹੁੰਦਾ ਸਾਨੂੰ ਮਤਲਬ ਕਿ, ਵਰਕਿੰਗ ਆਰ ਸਾਡੇ ਫਿਕਸ ਹੁੰਦੇ ਨੇ।
ਅੱਜ-ਕੱਲ ਮੈਂ ਕਿੰਨੇ ਬੱਚੇ ਦੇਖੇ ਨੇ ਇੰਨੀ-ਇੰਨੀ ਡਿਗਰੀਆਂ ਹੈਗੀਆਂ ਉਹਨਾਂ ਕੋਲ। ਪਰ ਉਹਨਾਂ ਨੂੰ ਜੋਬ ਨਹੀਂ ਮਿਲਦੀ। ਉਹ ਜਿਹੜੇ ਗੌਰਮੈਂਟ ਜੋਬ ਵਾਲੇ ਉਹ ਪਹਿਲੀ ਫੇਲ ਹੁੰਦੇ ਨੇ,
ਹਾਂਜੀ-ਹਾਂਜੀ ਸਾਡੇ-ਸਾਡੇ ਸੋਸ਼ਲ ਸਟੇਟਸ ਹੁੰਦਾ ਸਾਡੇ ਕੋਲ ਆਪਣਾ ਗੌਰਰਮੈਂਟ ਜੋਬ ਤੇ, ਅਤੇ ਡਿਸਐਡਵਾਟੇਜ ਵੀ ਹੁੰਦੇ ਨੇ ਸਾਡੀ ਗਰੋਥ ਬਹੁਤ ਸਲੋ ਹੁੰਦੀ ਉਹਦੇ ਚ ਪ੍ਰਮੋਸ਼ਨ ਸਾਨੂੰ ਬੜਾ ਬੜੀ ਸਲੋ ਮਿਲਦਾ,
ਹਾਂਜੀ-ਹਾਂਜੀ, ਪਰ ਐਹ ਇਨਕਮ ਜ਼ਿਆਦਾ ਹੁੰਦੀ ਹੈ ਗੌਰਮੈਂਟ ਜੋਬ ਦੀ,
ਹਾਂਜੀ-ਹਾਂਜੀ, ਅਤੇ ਸਾਡਾ ਫਰੀਕੁਐੰਟ ਸਾਡਾ ਟਰਾਂਸਫਰ ਬੋ ਜਲਦ ਹੁੰਦਾ ਯਾਰ ਹਨਾ, ਬਹੁਤ ਸਾਰੇ ਏਰੀਆ ਹੁੰਦੇ ਕੇਸ਼ਨ ਰ ਰਿਮੋਟਸ ਏਰੀਆ, ਹ ਐਂਟਰੀ ਸਾਡੀ ਹਾਰਡ ਸਾਡੀ ਬਹੁਤ ਮਤਲਬ ਕਿ ਸਾਨੂੰ ਕੰਪੀਟੀਟਿਵ ਕਰ ਰਹਿ ਕੇ ਕਰਨਾ ਪੈਂਦਾ ਸਭ ਕੁਛ,
ਹਾਂਜੀ-ਹਾਂਜੀ।
ਸਾਡੀ ਪ੍ਰਾਈਵੇਟ ਸੈਕਟਰ ਹੁੰਦਾ ਮਤਲਬ ਕਿ ਸਾਡੀ ਅਨਇੰਪੀਡ ਅਰਨਿੰਗ ਹੋ ਸਕਦੀ ਹੈ ਕਿਉਂਕਿ ਸਾਡਾ, ਪ੍ਰੋਫਿਟ ਸ਼ੇਅਰਿੰਗ ਹੁੰਦਾ ਵੇ ਸਟੋਕਸ ਔਪਸ਼ਨ ਹੁੰਦੇ ਨੇ ਮਤਲਬ ਕਿ ਸਾਨੂੰ ਬਹੁਤ ਕੁਛ ਹੁੰਦਾ ਉਹਦੇ ਵਿੱਚ, ਸਾਡੀ ਪ੍ਰਮੋਸ਼ਨ ਹੀ ਫਾਸਟ ਹੋ ਜਾਂਦੀ ਹੈ ਸਾਡਾ ਕਰੀਅਰ ਇ ਇਨਹਾਂਸਲ ਨਹੀਂ ਹੁੰਦਾ,
ਅਗਰ ਕੰਪਨੀ ਦਾ ਲੋਸ ਹੋ ਜਾਵੇ ਫਿਰ-ਫਿਰ ਇਨਕਮ ਕਿੱਥੋ ਆਏਗੀ।
ਹਾਂਜੀ ਨਹੀਂ ਫਿਰ ਕੰਪਨੀ ਮਤਲਬ ਫਿਰ ਸਾਡਾ ਕੁਛ ਨੀ ਨਹੀ ਵੀਰੇ, ਕਿਉਂਕਿ ਆਪਾਂ ਉਹਨਾਂ ਅੰਡੇ ਕੰਮ ਵੀ ਤਾਂ ਕਰ ਰਹੇ ਹਾਂ ਜੇ ਆਪਾਂ ਪ੍ਰੋਫਿਟ ਕਰ ਸਕਦੇ ਹਾਂ ਤਾਂ ਆਪਾਂ ਸਾਡੇ ਕੋਲ ਗਲਤੀਆਂ ਲੋਸ ਵੀ ਹੋ ਸਕਦਾ।
ਹਾਂਜੀ-ਹਾਂਜੀ।
ਸਾਡੇ ਗੇ ਸਾਡੇ ਸਕਿੱਲਸ ਵੀ ਵੱਧੀਆਂ ਵੀ ਏ ਕੰਮ ਹੁਨ ਐਵੇਂ ਨੀ ਐਵੇਂ ਹੋਨਾ ਵੇ। ਸਾਡੇ ਮਤਲਬ ਕਿ ਪ੍ਰਾਈਵੇਟ ਸੈਕਟਰ ਦੇ ਡਿਸਐਡਵਾਂਟੇਜ ਵੀ ਹੁੰਦੇ ਨੇ, ਸਾਡੀ ਜੋਬ ਦੀ ਸਕਿਓਰਟੀ ਹੁੰਦੀ ਜੇ। ਉ ਕੁਛ ਵੀ ਗਲਤ ਕੰਮ ਕਰ ਦਿੰਦੇ, ਸਾ ਸਟਰੈੱਸ ਬਹੁਤ ਹੁੰਦਾ ਵੀਰੇ, ਦੇਖੋ ਸਾਡਾ ਇਥੇ ਬੰਦਾ ਸੀ ਇੱਕ ਬਾਰ ਗਿਆ ਉ ਆਪਣੇ ਘਰ ਦੇ ਨੂੰ ਛੱਟੀਆਂ ਲੈ ਕੇ ਦਸ ਦਿੰਦੀ, ਫੇਰ ਹੁਨ ਤਾਂ ਵੀ ਫੋਨ ਆਂਦੇ ਪਏ ਨੇ ਵੀ ਐ ਦੋ ਘੰਟੇ ਦੀ ਮੀਟਿੰਗ ਜੁਆਇਨ ਕਰ। ਮਤਲਬ ਕਿ ਵੱਡਾ ਬੰਦਾ ਐਂਵੈਂ ਕੋਲ ਕਰੇ, ਐ ਫੇਰ ਗੱਲ ਥੋਡ਼ਾ ਹੁੰਦੀ ਕੋਈ।
ਹਾਂ।
ਮਤਲਬ ਕਿ ਫੀਵਰ, ਬੈਲੈਂਸ ਵੀ ਐਵੇਂ ਹੁੰਦੈ, ਮਤਲਬ ਕਿ ਪੋਸਟ ਰਿਟਾਇਰਮੈਂਟ ਨੀ ਹੁੰਦੀ ਏਨੀ ਜਲਦੀ, ਪੈਨਸ਼ਨ ਵੀ ਲਗਦੀ। ਮੈਂ ਸਾਨੂੰ ਮੈਨੂੰ ਤਾਂ ਫਿਰ ਆਪਾਂ ਵੀ ਕਰਨੀ ਚਾਹਵਾਂਗੇ ਗੌਰਮੈਂਟ ਜੋਬ।
ਅੱਛਾ।
ਤਾਨੂੰ ਵੀਰੇ
ਪਰ ਗੌਰਮੈਂਟ ਜੋਬ ਦਾ ਐ ਫੈਦਾ ਹੈਗੈ ਪਰ ਕੰਮ ਬੜਾ ਘੱਟ ਹੁੰਦਾ ਏ, ਤੇ ਤਨਖਾਹ ਜਾਦਾ ਹੁੰਦੀ ਏ।
ਹਾਂਜੀ- ਹਾਂਜੀ। ਹਾਂਜੀ- ਹਾਂਜੀ, ਦੇਖੋ ਜੇੜਾ ਗੌਰਮੈਂਟ ਜੋਬ ਹੁੰਦਾ ਵੇ ਸਾਨੂੰ ਤਿੰਨ ਤੋਂ ਸਾਲ ਅਨਪੇਡ ਫੁੱਲ ਟਾਈਮ ਸਟੱਡੀ ਸਾਨੂੰ ਕਰਨੀ ਪੈਂਦੀ ਏ। ਸਾਨੂੰ ਜੋਬ ਮਿਲ ਜਾਂਦੀ ਪ੍ਰਾਈ ਗੌਰਮੈਂਟ ਜੋਬ ਐਨੇ ਪੈਹੇ ਤੇ ਸਾਡਾ ਪੋਲੀਟੀਕਲ ਪ੍ਰੈਸ਼ਰ ਬੋਤ ਹੁੰਦਾ, ਹਾਇਰ ਲੈਵਲ ੳਫਿਸਰ ਔਫਟਨ ਫੇਸ ਇਨਫੈਕਸ਼ਨ ਪੋਲੀਟੀਕਲਸ ਇੰਟਰਫੇਸਸ ਡੇਲੀ ਓਪਰੇਸ਼ਨ, ਹਨਾ ਵੀਰੇ।
ਹਾਂਜੀ-ਹਾਂਜੀ।
ਮਤਲਬ ਕਿ ਸਾਡਾ ਫਿਕਸ ਮਤਲਬ ਕਿ ਦੋਨੋਮੀਟਰ, ਜੇ ਆਪਾਂ ਹਾਰਡ ਵਰਕ ਕਰਨੇ ਆਂ ਸਾਡਾ ਦੇਖੋ ਅਰਚਨਾ ਮੇਰੇ ਕਾਸਟ ਦਾ ਸਿਸਟਮ ਚ ਹੁੰਦਾ, ਜਿਵੇਂ ਹੁਨ ਇੱਕ ਬੰਦਾ ਜਨਰਲ ਕਾਸਟ ਦਾ ਏ, ਐਸੀ ਕਾਸਟ ਦਾ ਏ। ਜੀ ਹੁਨ ਜਿਵੇਂ ਨੰਬਰ ਆਏ ਨੇ, ਐਸੀ ਕਾਸਟ 'ਤੇ ਵਧੀਆ। ਪਰ ਉਸ ਤੋਂ ਐ ਉਸ ਤੋਂ ਘੱਟ ਜਨਰਲ ਵਾਲੇ ਲੈਦੇ ਨੇ, ਨੌਕਰੀ ਜਨਰਲ ਵਾਲਿਆਂ ਨੂੰ ਮਿਲੇਗੀ ਕਿਉਂਕਿ ਤੀ ਪਰਸੈਂਟ ਨੌਕਰੀ ਸਾਨੂੰ ਜਨਰਲ ਨੂੰ ਦੇਨੀ ਪੈਂਦੀ ਏ, ਹਾਂਜੀ- ਹਾਂਜੀ ਨਈ ਭੇਦਭਾਵ ਨਈ ਹੁੰਦਾ ਵੀੇਰੇ ਐ। ਐ ਹੁੰਦਾ ਕਿ, ਇੰਨੀ ਨੌਕਰੀ ਇਨਾਂ ਨੂੰ ਮਿਲੇਗੀ, ਇੰਨੀ ਪਰਸੈੰਟ ਨੌਕਰੀ ਇਨਾਂ ਨੂੰ ਮਿਲੇਗੀ।
ਅੱਛਾ, ਹਾਂਜੀ-ਹਾਂਜੀ।
ਹਾਂਜੀ- ਹਾਂਜੀ, ਖਵਾਇਸ਼ਾਂ ਜੇੜੀ ਹੁੰਦੀਆਂ ਕਿ ਸਾਡੇ ਚ ਜੇ ਕਿਸੇ ਬੰਦੇ ਦੀ ਏਜ ਗੌਰਮੈਂਟ ੳ ਪ੍ਰਾਈਵੇਟ ਜੋਬ ਵੀ ਚਾਲੀ ਚ ਹੈਗੀ ਏ। ਤੇ ਉਨੂੰ ਮੈਨੇਜਿੰਗ ਪੇਪਰ ਉਦੀ ਸਕਿੱਲਜ਼ ਅਪਡੇਟ ਹੁੰਦੀਆਂ ਰੈੰਦੀਆਂ ਨੇ।
ਹੂੰ
ਤੇ ਕੰਪਨੀਆਂ ਦਾ ਕਲਚਰ ਵੀ ਹੁੰਦਾ, ਮੈਂਨਟਲੀ ਪੀਸ ਵੀ ਹੂੰਦੇ ਨੇ ਤੇ ਇਮੀਡੇਟ ਸਾਡੇ ਮ- ਮੈਨੇਜਰ ਦਾ ਕੰਪਨੀ ਦਾ ਨਾਮ ਵੀ ਹੁੰਦਾ ਪਿਆ ਹਨਾ। ਉ ਹੈੱਡ ਦੀ ਕੋਸ਼ਿਸ਼ ਹੁੰਦੀ ਪ੍ਰਾਈਵੇਟ ਵਰ ਹੂੰ
ਵੈਸੇ ਤੁਸੀਂ ਕੇੜੀ ਜੋਬ ਕਰਦੇ ੳ?
ਵੀਰੇ ਹਜੇ ਤੇ ਆਪਾਂ ਪੜ੍ਹਦੇ ਪਏ ਆਂ ਯਾਰ।
ਅੱਛਾ -ਅੱਛਾ, ਠੀਕ ਏ।
ਹਾਂਜੀ, ਦੇਖੋ ਮਤਲਬ ਕਿ ਸਾਡੀ ਫਾਈਨਲ ਚੁਆਇਸ ਸਾਨੂੰ ਪਤਾ ਦੇਖੋ ਜੇ ਪਰੇ 'ਚ ਲਾ ਸਕਦੇ ਹਾਂ ਆਪਨਾ ਸੈਲਰੀ ਜੰਪ ਕਰ ਸਕਨੇ ਆਂ। ਤੇ ਸਾਨੂੰ ਮਤਲਬ ਕਿ ਫਾਈਨਲ ਚੁਆਇਸ ਸਾਨੂੰ ਲੈਨੀ ਪੈਂਦੀ ਏ। ਅਸੈਸੀਅਟਨ ਤੇ ਅਪਨੀ ਆਈਡੈਂਟਿਟੀ ਆਪਾਂ ਕਿਵੇਂ ਡਿਫਾਈਨ ਕਰਨੀ ਏ। ਠੀਕ ਏ ਨਾ ਵੀਰੇ।
ਹਾਂਜੀ, ਹਾਂਜੀ, ਹਾਂਜੀ।
ਸਾਡੀ ਐਜੂਕੇਸ਼ਨ ਸਾਨੂੰ ਡਿਗਰੀ ਹੋਣੀ ਚਾਈਦੀ, ਸਾਡਾ ਕੰਟਰੀ ਦਾ ਫ਼ ਫਰਕ ਪੈਂਦਾ ਪੇਆ ਬੋਤ ਹੈਨਾ।
ਹਾਂਜੀ-ਹਾਂਜੀ। ਸਾਡੇ ਦੇਸ਼ ਦੀ ਕਰੰਸੀ ਵੀ ਸਟਰੋਂਗ ਨੀ ਹੈਗੀ।
ਹਾਂਜੀ।
ਮੰਗਾਈ ਜਾਦਾ ਏ।
ਓ ਚੀਜ਼ ਦਾ ਫਰਕ ਪੈਂਦਾ ਐ।
ਹਾਂਜੀ-ਹਾਂਜੀ।
ਗੌਰਮੈਂਟ ਜੋਬ ਦਾ ਵੀਰੇ ਬੋਤ ਫੈਦਾ ਹੁੰਦਾ ਐ, ਓਨਾਂ ਦੀ ਨਾਲ-ਨਾਲ ਵੱਧਦੀ ਰੈਂਦੀ ਐ। ਹੁਣ, ਓ ਗੌਰਮੈਂਟ ਦਾ ਹਾਇਰਿੰਗ ਟਾਈਮ ਲਾਈਨ ਓਨਾਂ ਦੀ ਹੈਗੀ ਏ ਬਾਰਾਂ ਤੋਂ ਚੌਵੀ ਮੰਥ, ਮਤਲਬ ਕਿ ਜਿਵੇਂ ਹੁਨ ਐਗਜ਼ਾਮ ਚੱਲਦਾ ਪੇਆ ਨਾ ਹੁਨ ਜੋਈਨਿੰਗ ਲੇਟਰ ਪਾਇਆ ਹਵੇ, ਜੋਈਨਿੰਗ ਲੇਟਰ ਬੰਦਾ ਦਾ ਰੈਂਦਾ ਵੇ ਫਿਰ ਓਨੂੰ ਜਵਾਬ ਵੀ ਮਿਲ ਜਾਂਦੀ ਜਲਦੀ-ਜਲਦੀ, ਸਾਡਾ ਇੰਟਰਵਿਊ ਰੈਂਦਾ ਜਿਵੇਂ ਓਨੇ ਕਿਸੇ ਨੇ ਪ੍ਰਾਈਵੇਟ ਹਾਇਰ ਕਰਨਾ ਹੋਵੇ ਬੰਦਾ, ਓ ਛੇ, ਦੋ ਤੋਂ ਛੇ ਵੀਕ ਹੁੰਦੇ ਨੇ ਮਤਲਬ ਕਿ ਓ ਕਿਸੇ ਨੂੰ ਵੀ ਹਾਇਰ ਕਰ ਲੈਂਦੇ।
ਅੱਜ ਕੱਲ ਤੇ ਅਨਪੜ੍ਹ ਬਦਿਆਂ ਨੂੰ ਜੋਬ ਮਿਲੀ ਦੀ ਏ, ਗੌਰਮੈਂਟ ਜੋਬ।
ਨਈ ਸਾਡਾ ਫਿਰ ਲਾਈਫ ਚਰ ਵੱਧ ਜਾਂਦਾ ਓਦੇ ਨਾਲ ਨਾ ਵੀਰੇ ਸਾਰਾ ਤਰੀਕਾ ਰੈਨ ਦਾ ਹਰ ਚੀਜ਼ ਮਤਲਬ ਕਿ ਸਾਡੀ ਡੇਵਲਪਡ ਹੋ ਜਾਂਦੀ ਜਿੱਦਾਂ-ਜਿੱਦਾ ਨੌਕਰੀ ਸਾਡੀ ਵਧ ਦੀ ਰੈਂਦੀ ਏ। ਸਾਡਾ, ਵੀਰੇ ਬੋਤ-ਬੋਤ ਵੱਡੇ-ਵੱਡੇ ਸਾਡੇ ਓ ਹੁੰਦੇ ਨੇ ਸਾਡੇ ਪ੍ਰੋਜੈਕਟ ਹੁੰਦੇ ਨੇ, ਓ ਟਾਈਮ ਲਾਈਨ ਟਾਈਮ ਹੁੰਦਾ ਵੇ, ਸਾਡੇ ਬੋਤ ਪਲੈਨ ਹੁੰਦੇ ਨੇ ਦੋ-ਦੋ ਕਰੋੜ ਦੇ ਸਾਲ-ਸਾਲ ਦੇ ਨਾ। ਸਾਡੀ ਫਾਈਨੈਂਸ਼ੀਅ ਸਾਨੂੰ ਸਾਨੂੰ ਬੋਤ, ਸਪੋਰਟ ਕਰਦੇ ਨੇ ਫਾਈਨੈਂਸ਼ੀਲੀ ਨਾ।
ਹਾਂਜੀ।
ਬੋਤ ਤਰ੍ਹਾਂ ਦੀ ਹੁੰਦੀ ਜਿਵੇਂ ਬੈਂਕਿਂਗ ਹੋ ਗਿਆ, ਐਡਮਿਨਿਸਟਰੇਸ਼ਨ ਟਿਚਿੰਗ, ਬੋਤ-ਬੋਤ ਚੀਜ਼ਾਂ ਹੈਗੀਆਂ ਅੱਜ-ਕੱਲ ਦੇ।
ਹਾਂਜੀ, ਹਾਂਜੀ।
ਹਾਂ-ਹਾਂ, ਹਾਂਜੀ, ਹਾਂਜੀ ਦੇਖੋ ਸਾਡੇ ਤੇ ਸ ਸਰ ਜੇੜੇ ਪੜ੍ਹਾਂਦੇ ਨ ਟੀਚਿੰਗ ਗੌਰਮੈਂਟ ਜੋਬ ਟੀਚ ਕਰਦੇ ਨੇ।
ਹਾਂਜੀ-ਹਾਂਜੀ।
ਤੇ ਓਨਾਂ ਡੇ ਜੇੜੇ, ਜੇੜੇ ਤੇ ਬੜੇ ਬੋਤ ਪੁਰਾਣੇ ਪੜਾਂਦੇ ਨੇ, ਓਨਾਂ ਦੀ ਅਸੀ ਨੱਬੇ ਹਜ਼ਾਰ ਸੈਲਰੀ ਦੇਖੋ ਹੈਗੀ ਓਨਾਂ ਦੀ।
ਹਾਂਜੀ, ਹਾਂਜੀ।
ਤੁਸੀਂ ਦੇਖਯਾ ਹੋਏ ਤੁਆਡੇ ਤੇ ਸਕੂਲ ਹੋਣਗੇ।
ਜੇੜੇ ਗੌਰਮੈਂਟ ਸਕੂਲ ਹੋਂਦੇ ਨੇ, ਓਨਾਂ ਦੀ ਟੀਚਰਾਂ ਦੀ ਤਨਖਾ ਬੜੀ ਜਾਦਾ ਹੁੰਦੀ ਏ। ਓਨਾਂ ਤੋਂ ਪ੍ਰਾਈਵੇਟ ਸਕੂਲ ਦੇ ਬੱਚੇਆ, ਉਸ ਟੀਚਰਾਂ ਤੋਂ
ਹਨਾ, ਹਾਂਜੀ, ਹਾਂਜੀ। ਦੇਖੋ ਮਤਲਬ ਅਪਨੀ-ਅਪਨੀ ਚੋਇਸ ਹੁੰਦੀ, ਬੰਦਾ ਕਿੱਦਾਂ ਕੀ ਕਰਦਾ ਪਯਾ ਕਿ ਨਈ ਕਰਦਾ ਹਨਾ।
ਹਾਂਜੀ। ਹਾਂਜੀ-ਹਾਂਜੀ, ਠੀਕ, ਹਾਂਜੀ ਤੁਆਡੇ ਨਾਲ ਈ, ਸਸ ਸ਼੍ਰੀ ਕਾਲ।